ਹਾਂਜੀ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ।
ਹੋਰ ਸੁਣਾਉ।
ਬਸ ਵਧੀਆ, ਹੋਰ ਕੀ ਕਰ ਰਹੇ ਸੀ।
ਬਸ, ਮੈਂ ਬਸ ਬੈਠੀ ਹੋਈ ਸੀ। ਇਹ ਮੈਂ ਨਾ ਠੀਕ ਹੈ। ਨੇ ਮੈਂ ਸੋਚ ਅ ਕੀ ਕਹਿੰਦੇ ਨੇ।
ਅੱਛਾ, ਤੁਸੀਂ ਸਿਲਾਈ ਵਗੈਰਾ ਕਰ ਲੈਂਦੇ ਹੋ, ਹਾਂ ਮੈਂ ਹੀ ਪੁੱਛਣਾ ਸੀ, ਮੈਂ ਵੀ ਨਾ।
ਅੱਛਾ, ਅੱਛਾ ਠੀਕ ਹਾਂਜੀ ਮੈਂ ਕਰ ਲੈਂਦੀ ਹਾਂ, ਮੈਂ ਮੈਂ ਮਤਲਬ ਇੱਕ ਮਹੀਨਾ ਹੀ ਹੋਇਆ ਨਵਾਂ ਮਤਲਬ ਬੁਟੀਕ
ਅੱਛਾ, ਅੱਛਾ ਖੋਲ੍ਹਿਆ, ਤੁਸੀਂ ਠੀਕ ਹੈ। ਅੱਛਾ।
ਹਾਂਜੀ, ਹਾਂਜੀ। ਤੁਸੀ ਐਕਚੁਲੀ ਮੇਰੇ ਕੋਲ ਬੜਾ ਕੱਪੜਾ ਪਿਆ ਦਾ, ਠੀਕ ਠੀਕ, ਮੈਨੂੰ ਤੁਸੀ ਦੱਸਣਾ ਏ ਕੀ ਸੀ ਲੈਂਦੇ ਹੋ, ਹਾਂਜੀ ਕੋਈ ਨੀ। ਮੈਂ ਤੁਹਾਨੂੰ ਨਾ ਆਪ ਨਾ ਮਤਲਬ ਉਹ ਭੇਜ ਦਾਗੀ। ਮੈਂ ਹਾਂਜੀ, ਹਾਂਜੀ।
ਆਪਣਾ ਤੁਸੀਂ ਆਪਣਾ ਸਾਰੇ ਡਿਜ਼ ਡਿਜ਼ਾਈਨਸ, ਐਕਚੁਲੀ ਮੇਰੀ ਆਵਾਜ਼ ਰਪੀਟ ਆ ਰਹੀ ਹੈ।
ਨਹੀਂ ਸਹੀ, ਮੈਨੂੰ ਆਪਣੀ ਆਵਾਜ਼ ਸਪੀਕਰ ਸੁਣਾਈ ਦੇ ਰਹੀ ਹੈ, ਮੈਨੂੰ ਆਪਣਾ ਹੀ ਸੁਣਾਈ ਦੇ ਰਹਾ, ਅੱਛਾ ਨਹੀਂ ਮੈਨੂੰ ਤਾਂ ਸਹੀ ਆ ਰਹੀ ਵੈਸੇ ਤੁਹਾਡੀ ਆਵਾਜ਼।
ਇੱਕ ਸਕਿੰਡ ਚੈੱਕ ਕਰਨੀ ਆ ਕੀ ਦਿੱਕਤ ਹੈ। ਚਲੋ।
ਮੈਂ ਸਿਖਾਉਦੀ ਵੀ ਆਂ, ਅਗਰ ਤੁਹਾਡੇ ਉਧਰ ਕੋਈ ਸਿੱਖਣਾ ਚਾਹੁੰਦਾ ਹੈ ਤੇ। ਤੁਸੀਂ ਦੱਸ ਦੇ ਨਾ
ਹਾਂਜੀ-
ਹਾਂਜੀ- ਹਾਂਜੀ,, ਮੈਂ ਸਿਖਾ ਵੀ ਲੈਂਦੀ ਆਂ, ਹੁਣ ਮੈਂ ਨਾ ਮਤਲਬ ਕਲਾਸਿਸ ਸ਼ੁਰੂ ਕਰਾਂਗੀ ਹੁਣ ਅਗਲੇ ਹਫ਼ਤੇ ਤੋਂ, ਅਤੇ ਤੁਸੀਂ ਦੱਸ ਦੇ ਨਾ ਕਿ ਤੁਸੀਂ ਸਿਖਾਉਂਦੇ ਹੋ ਹਾਂਜੀ
ਮੈਂ
ਫਿਰ ਮੈਨੂੰ ਦੱਸਣਾ ਠੀਕ ਹੈ, ਠੀਕ ਹੈ, ਮੇਰੀ ਵੀ ਵੈਸੇ ਦਰਾਨੀ ਹੈਗੀ ਔ ਵੀ ਸ ਸੀ ਲੈਂਦੀ ਆ ਬਹੁਤ ਅੱਛੇ ਅੱਛੇ ਸੂਟ ਹਾਂਜੀ ਹਾਂਜੀ ਅੱਛੇ- ਅੱਛੇ, ਮਤਲਬ ਡਿਜ਼ਾਇਨਿੰਗ ਸੂਟ ਸੀ ਲੈਂਦੀ ਐ।
ਕੋਈ ਨਹੀਂ ਤੁਸੀਂ ਆਉਣਾ ਆਪਣਾ ਮਤਲਬ ਜੋ ਬਣਵਾਉਣਾ ਹੋਏਗਾ ਤੁਸੀਂ ਮੇਨੁ ਦਸ, ਦੇਨਾ ਜਿਨ੍ਹਾਂ ਜਿਵੇਂ-ਜਿਵੇਂ ਮਤਲਬ ਅੱਜ ਦੇੋ, ਤਾਂ ਮੇਰਾ ਸਰੀਰ ਥੋੜਾ ਬੜਾ ਮੌਟਾ ਹੈਗਾ, ਹਾਂਜੀ ਵਰਾਦਾ ਕੱਪੜੇ ਵੀ ਸੋਹਨੇ ਲੱਗਦੇ ਉਚੇ ਉਚੇ
ਕਰਦਾ ਐ, ਸ਼ੋਟ ਕਮੀਜਾ ਸੁਆਨ ਤੇ ਬਟ ਮੇਰੇ ਹਸਬੈਂਡ ਨੂੰ ਪਸੰਦ ਨੀ ਹੈ ਉਹ ਕਹਿੰਦੇ ਲਮਬੇ ਪਾਇਆ ਕਰ
ਮੈਂ ਅਭੀ ਮੁਗਵਾ ਦੇਤੀ ਹੁੰ, ਠੀਕ ਹੈ ਅੱਛਾ-ਅੱਛਾ, ਕੋਈ ਨੀ ਤੁਸੀਂ ਮੈਂਨੂ ਦੱਸ ਦੇਨਾ ਜਿਵੇਂ ਦੱਸ ਖਾਣਾ ਹੋਏਗਾ, ਮੈ ਔ ਦੇਸੀ ਤੁਸੀਂ ਆ ਜਾਣਾ ਮੇਰੇ ਬੁਟੀਕ ਤੇ, ਹਾਂਜੀ, ਮੈਂ ਦੋ ਕੁੜੀਆਂ ਲਾਈਆਂ ਹੋਈਆਂ ਨੇ ਨਾਲ, ਆਪਣੀ ਹੈਲਪ ਵਾਸਤੇ, ਕਿਉਂਕਿ ਫਿਰ ਬਹੁਤ ਮਤਲਬ ਹੁੰਦੇ ਨਾ ਜ਼ਿਆਦਾ ਹੁੰਦੇ ਨੇ
ਕਰਨ ਦਾ ਮੌਕਾ ਮਿਲਦਾ, ਹਾਂਜੀ ਚਲੋ ਕੋਈ ਗੱਲ ਨੀ
ਹਾਂਜੀ-ਹਾਂਜੀ-ਹਾਂਜੀ ਨਹੀਂ-ਨਹੀਂ ਮੇਰੇ ਦੀਦੀ ਆਏ ਹੋਏ ਨੇ ਐਕਚਤੁੱਲੀ ਹਾਂਜੀ ਮੈਂ ਬਾਅਦ 'ਚ ਜਾਵਾਂਗੀ, ਹਾਂਜੀ
ਚੱਲ ਬਾਈ ਸਭ ਤਾਂ ਦੇਣਾ
ਹਾਂਜੀ-ਹਾਂਜੀ ਹ ਹਾਂਜੀ, ਹੋਰ ਤੁਸੀਂ ਨੀ ਗਏ ਪੇਕੇ, ਛਟੀਆਂ ਚ ਅਛਾ-ਅਛਾ ਠੀਕ ਹੈ-ਠੀਕ ਹੈ ਸਾਡੇ ਤੇ ਇਦੇ, ਬੱਚੇ ਸੌਦੇ ਹੀ ਨੀ ਪਏ ਕਹਿ ਦਿੰਦੇ ਹ ਅਸੀਂ ਨਾਨੀ ਘਰ ਆਏ ਹਾਂ ਅਸੀਂ ਨੀ ਸੋਹਣਾ ਤੇ ਨਾਲ ਮੇਰੇ ਬੱਚੇ ਵੀ ਨੀ ਸ
ਸਗੋਂ ਮੈਂ ਤਾਂ ਹੈਰਾਨ ਹਾਂ ਕਿ ਮੈਂ ਆਪਣੇ ਪੇਕੇ ਆ ਕੇ ਮੈਂ ਕਿਵੇਂ ਬੈਠੀ ਦੀ ਆ ਮੈਂ ਤਾਂ ਲੇਟ ਜਾਂਦੀ ਹਾਂ ਆਪਣੇ ਘਰ ਜਾ ਕੇ
ਜਾਂਦੇ ਹ ਆਪਣੇ ਘਰ ਜਾ ਕੇ ਬਿਲਕੁਲ ਹੀ
ਹ ਹਾਂ ਮੈਂ ਤਾ ਖੁਦ ਹੀ ਬੜੀ ਹੈਰਾਨ ਆ
ਅੱਛਾ ਅੱਛਾ ਬਸ ਵਧੀਆ ਮੈਂ ਵੀ ਅੱਜ ਬਸ ਜਾ ਰਹੀ ਸੀ ਸੂਟ ਲੈਣ ਮੈਂ ਸੋਚ ਰਹੀ ਸੀ ਮੈਂ ਵੀ ਆਪਣੇ ਵਾਸਤੇ ਅੱਜ ਕੱਲ੍ਹ ਮਤਲਬ ਬੜਾ ਉਹਦਾ ਚੱਲਿਆ ਨਾ ਹੈਲੋ
ਹਾਂਜੀ ਹਾਂਜੀ ਆ ਰਹੀਵਾਜ਼
ਠੀਕ ਠੀਕ ਹੈ ਤੁਸੀਂ ਪਾਇਆ ਇਹ ਵਾਲਾ ਸੂਟ ਫਰਸੀ ਸਲਵਾਰ ਵਾਲਾ ਕਦੀ ਨਾ ਨਾ ਐਚੁਲੀ ਮੈਂ ਨਾ ਮੇਰੀ ਇੱਕ ਨਨਾਨ ਹੈਗੀ ਐ
ਠੀਕ ਹੈ ਉਹਨਾਂ ਨੇ ਪਾਇਆ ਸੀ ਉਹ ਇਹਨਾਂ ਜੱਚਿਆਂ ਉਹ ਉਹਨੂੰ ਨਾ ਇੰਨਾ ਜਚਿਆ ਤੇ ਮੈਂ ਕਿਹਾ ਮੈ ਨਾ ਤੁਹਾਡੇ ਕੋਲ ਹੀ ਸਿਲਵਾਣਾ ਹੈ ਬਟ ਹੁਣ ਤੁਸੀਂ ਕਿਹਾ ਮੈਂ ਸੀ ਲੈਂਦੀ ਹਾਂ ਤੇ ਫੇਰ ਮੈਂ ਤੁਹਾਡੇ ਕੋਲ ਸਵਾਵਾਂਗੀ ਕੋਈ ਗੱਲ ਨੀ ਹੈਲੋ
ਹੋਏ ਨੇ ਆਲ ਓਵਰ ਪ੍ਰਿੰਟਡ ਸੂਟ ਔਰ ਉਹਦੇ ਉੱਤੇ ਲੈਸ ਲਗਾ ਦਿੰਦੇ ਨੇ ਥੋੜ੍ਹੀ ਡਿਜ਼ਾਇਨਿੰਗ ਓਕੇ ਹਾਂਜੀ ਤੁਸੀ ਸੂਟ ਵਗੈਰਾ ਵੀ ਸਿਲ ਰੱਖੇ ਦੇ ਨੇ ਕੀ ਬੋਲਦੇ ਨੇ ਕੱਪੜੇ ਵਗੈਰਾ ਮੈਂ ਹਾਂਜੀ ਰੱਖੇ ਹੋਏ ਨੇ ਨਾਲ ਮੈਂ ਇੱਥੇ ਸਭ ਕੁਛ ਰੱਖਿਆ ਹੋਇਆ
ਅੱਛਾ ਜੀ
ਹਾਂਜੀ ਹਾਂਜੀ ਥੋੜੇ ਮਤਲਬ ਪਾਰਟੀਵੇੇਅਰ ਵੀ ਰੱਖੇ ਹੋਏ ਨੇ ਥੋੜ੍ਹੇ ਮਤਲਬ ਬਾਜ਼ਾਰ ਵਗੈਰਾ ਡੇਲੀ ਯੂਜ ਵਾਸਤੇ ਵੀ ਰੱਖੇ ਹੋਏ ਨੇ ਹਾਂਜੀ ਕੋਈ ਨੀ ਮੈਂ ਤੁਹਾਨੂੰ ਭੇਜਾਂਗੇ ਤੁਸੀਂ ਆ ਕੇ ਦੇਖ ਲੈਣਾ ਹਾਂਜੀ ਮੈਂ ਤੇਨੂੰ ਬਸ ਵੀ ਮੈਂ ਤੇਨੂੰ ਅਪਣੀ ਲੋਕੇਸ਼ਨ ਵੀ ਸ਼ੇਅਰ ਕਰਦਾਗੀ ਤੁਸੀਂ ਆ ਜੋ ਹਾਂਜੀ ਹਾਂਜੀ ਹਾਂਜੀ ਕੋਈ ਨੀ ਤੁਸੀਂ ਮੈਨੂੰ ਦੱਸਣਾ ਤੁਹਾਡੇ ਉਧਰ ਕੋਈ ਹੋਵੇ ਕੋਈ ਸਿੱਖਣਾ ਚਾਹੁੰਦਾ ਹੋਏ ਬਾਏ
ਹਾਂਜੀ ਐ ਬੜੇ ਜਾਂਦੇ ਨੇ ਮੈਂ ਆਪ ਜੀਰੋ ਹੈਗੀ ਸਿਲਾਈ ਸਿੱਖਣ ਦੇ ਮਾਮਲੇ ਚ
ਹਾਂਜੀ ਕੋਈ ਨੀ ਗੱਲ ਮੈਂ ਵੀ ਇੱਕ ਦੋ ਮਹੀਨੇ ਚ
ਉਹ ਸਿੱਖਾਂ ਤਾਂ ਬੜੀ ਅੱਛੀ ਗੱਲ ਤੁਸੀਂ ਤਾਂ ਅੱਜ ਕੱਲ ਤਾਂ ਬੈਠੀਆਂ ਜਨਾਨੀਆਂ ਸਭ ਚਾਹੁੰਦੀ ਆ ਮੈਂ ਸਿਲਾਈ ਕਰਾਂ ਤੇ ਤੁਸੀਂ ਸਿਲਾਣਾ ਸਿਖਾਣਾ ਉਹਨਾਂ ਨੂੰ
ਹਾਂਜੀ ਹਮ ਹਮ।
ਹਾਂਜੀ। ਚਲੋ ਜੀ ਹੋਰ ਦੱਸ ਗਲੇ ਹਰ ਤਰੀਕੇ ਦੇ ਹਰ ਹਰ ਤਰੀਕੇ ਦੇ ਗਲੇ ਵਗੈਰਾ ਪਜਾਮੇ ਵਗੈਰਾ ਸਬ ਕੁਛ ਸੀ ਲੈਂਦੇ ਔ ਬਾਜੂ ਦੇ ਡਿਜ਼ਾਇਨਸ ਵਗੈਰਾ?
ਹਾਂਜੀ ਹਾਂਜੀ ਜੋ ਅੱਜ ਕੱਲ ਨਵੇਂ ਨਵੇਂ ਚੱਲ ਰਹੇ ਨੇ ਮੈਂ ਸਾਰੇ ਬਣਾ ਲੈਂਦੀ ਆ।
ਚਲੋ।
ਤੁਸੀਂ ਜਿਵੇਂ ਦਾ ਤਿਆਰ ਕਰਵਾਉਣਾ ਐ ਤੁਸੀਂ ਦੱਸ ਦੇਣਾ। ਹਾਂਜੀ ਹਾਂਜੀ।
ਹਮ। ਸਹੀ ਸਹੀ ਹੈ।
ਚਲੋ ਕੋਈ ਨੀ ਤੁਸੀਂ ਜੀ ਆਇਓ ਫਿਰ ਠੀਕ ਹੈ ਮੈਂ ਫਿਰ ਕਰਾਂਗੀ ਤੁਹਾਨੂੰ ਓਕੇ ਓਕੇ ਓਕੇ।